ਸਤਿ ਸ੍ਰੀ ਅਕਾਲ ਜੀ
ਵਧੀਆ ਤੁਸੀਂ ਕਿਵੇਂ ਹੋ
ਮੁ
ਹੋਰ ਕੀ ਕਰ ਰਹੇ ਸੀ
ਬੱਚਿਆਂ ਦੇ ਖਿਲੌਣੇ ਵੀ ਪਏ ਸੀ ਉਹ ਵੀ ਧੋਣੇ ਸੀ ਸੋਫਟ ਟਇਜ਼ ਅ ਸਾਰੇ ਧੋਤੇ ਬਹੁਤ ਗੰਦੇ ਹੋਏ ਪਏ ਸੀ ਤੀ
ਅੱਛਾ- ਅੱਛਾ
ਉਹਨੂੰ ਫਿਰ ਖੁਆਏ ਬੱਚੇ ਬੋਲਦੇ ਦੇ ਦੋ ਮੰਮਾ ਦੇ ਦੋ ਮੈਂ ਸੂਖ ਤੇ ਲੈਣ ਪਹਿਲੇ ਨਹੀਂ ਤੇ ਫਿਰ, ਫਿਰ ਤੋਂ ਗਿੱਲੇ ਗਿਲੇ ਨੇ ਗੰਦੇ ਹੋ ਜਾਣਗੇ ਹੁਣ ਸੁਖਣੇ ਡਾਲ ਕੇ ਆਈ ਆ ਸਾਰੇ ਖਿਲੋਣੇ ਵਗੈਰਾ
ਹੋਰ ਤੁਸੀਂ ਫੇਸ਼ੀਅਲ ਵਗੈਰਾ ਕਰ ਲੈਂਦੇ ਹੋ
ਫੇਸੀ਼ਅਲ ਕਰ ਲੈਂਨੀ ਆ ਥੋੜਾ ਬਹੁਤ ਹੱਥ ਲਾ ਲੈਂਦੇ ਹਾਂ
ਅੱਛਾ ਮੇਰਾ ਵੀ ਆ ਹੈ ਕੁਛ ਮੈਂ ਵੀ ਕਰਦੀ ਹਾਂ ਨਾ ਯੂਜ ਤੇ ਮੈਂ ਆਪਣੇ ਫੇਸ ਤੇ ਕਰ ਲੈਂਦੀ ਹਾਂ ਆਪਣੇ ਫੇਸ ਦਾ ਪਤਾ ਲੱਗ ਜਾਂਦਾ ਕਿਵੇਂ ਕਿਵੇਂ ਹੱਥ ਮਾਰਨਾ ਹੈ ਕਿੱਧਰ ਕਿੱਧਰ ਹਾਂ ਇਹ ਕਿ ਬਸ ਬੈਕ ਤੇ ਨਹੀਂ ਹੋ ਪਾਉਂਦਾ ਖੁੱਦ ਬਾਕੀ ਫੇਸ ਤੇ ਅਗਰ ਕੁਛ ਲਗਾਉਣਾ ਹੈ ਪੈਕ ਵਗੈਰਾ ਤੇ ਮੈਂ ਉਹ ਕਰ ਲੈਂਦੀ ਹਾਂ ਹੁਣ ਤੇ ਵੈਸੇ ਵੀ ਪਾਊਚ ਵਗੈਰਾ ਮਿਲ ਜਾਂਦੇ ਨੇ ਉਹਦੇ ਚ ਹੀ ਸਟੈਪ ਅੱਛਾ ਤੁਹਾਡੀ ਆਵਾਜ਼